ਹੋਰ ਭਰਾ ਕੀ ਹਾਲ ਏ?
ਵਧੀਆ ਤੁਸੀਂ ਸੁਣਾਓ?
ਬਸ ਵਧੀਆ।
ਕੀ ਕਰ ਰੇ ਓ?
ਬਸ ਲੈਟ ਨੀ ਹੈਗੀ ਯਾਰ ਛੱਤ ਤੇ ਘੁੰਮ ਰਿਆ।
ਅੱਛਾ ਤੇ ਅੱਜ ਕੱਲ੍ਹ ਫਾਸਟ ਫੂਡ ਘੱਟ ਖਾਣਾ ਚਾਈਦੈ।
ਹਾਂਜੀ-ਹਾਂਜੀ ਸਈ-ਸਈ ਕੈ ਰੇ ਓ।
ਜੀ ਤੁਸੀਂ ਅੱਜ ਕੱਲ ਕੀ ਕਰਦੇ ਓ? ਗਰਮੀਆਂ ਦੀ ਛੁੱਟੀਆਂ ਪੜ੍ਹ ਰੇ ਓ? ਤੇ ਗਰਮੀਆਂ ਦੀ ਛੁੱਟੀਆਂ ਕੀ ਕਰ ਰੇ ਓ ਅੱਜ ਕੱਲ੍ਹ?
ਹੁਣ ਦੇਰਾਦੂਨ ਗਏ ਸੀ ਹਲੇ ਏਦਾਂ ਚਾਰ ਦਿਨ ਪੈਲਾਂ ਮ ਘੁੰਮ ਆਇਆ ਉੱਧਰ।
ਅੱਛਾ ਤੇ ਅੱਜ ਕੱਲ੍ਹ ਪੜ੍ਹਾਈ ਦੇ ਬੇਸ ਤੇ ਮਤਲਬ ਕੀ ਕਰ ਰੇ ਓ ਤੁਸੀਂ?
ਹਲੇੇ ਤਾਂ ਕੁਮ ਪਲੱਸ ਟੂ ਚ ਹੈਗਾ ਮੈਂ ਹਾਲੇ।
ਹਾਂਜੀ।
ਕੋਮਰਸ ਲਿਤੀ ਹੋਈ ਐ।
ਅੱਛਾ।
ਹਾਂਜੀ।
ਠੀਕ ਏ
ਹੂੰ ਹੋਰ ਤੁਸੀਂ ਕੀ ਕਰ ਰੇ ਛੁੱਟੀਆਂ ਚ?
ਆਪਾਂ ਤੇ ਬਸ ਹਰ ਸ਼ਨੀਵਾਰ ਅੰਬਰਸਰ ਜਾਈਦੈ।
ਹਾਂ ਵਧੀਆ ਹੈਗਾ।
ਹੂੰ ਅੱਗੇ ਦਾ ਕੀ ਫਿਊਚਰ ਹੈਗਾ ਕੀ ਸੋਚਿਆ ਬਈ ਕੀ ਕਰਨਾ ਅੱਗੇ ਜਾ ਕੇ।
ਅੱਗੇ ਜਾ ਕੇ ਕੋਲਜ ਕਰਾਂਗੇ ਬਾਰ੍ਹਵੀਂ ਕੰਪਲੀਟ ਹੋਣ ਤੋਂ ਬਾਦ।
ਹਾਂਜੀ ਉਸ ਤੋਂ ਬਾਦ?
ਉਸ ਤੋਂ ਬਾਦ ਹਾਂਜੀ ਕੋਰਸ ਕਾਰਸ ਕਰ ਲਾਂਗੇ ਦੋ ਤਿੰਨ।
ਅੱਛਾ ਮਤਲਬ ਕੀ ਕੋਈ ਓ ਨੀ ਐ
ਹਾਲੇ ਤੂੰ ਸੋਚਿਆ ਨੀ ਕੁੱਛ।
ਹਾਂ। ਹੋਰ ਸੁਣਾਓ ਆਪਣੇ ਬਾਰੇ ਕੁੱਛ?
ਬਸ ਵਧੀਆ।
ਹੋਰ ਅੱਜ ਕੱਲ੍ਹ ਕੀ
ਤੁਸੀਂ ਦੱਸੋ ਆਪਣੇ ਬਾਰੇ ਕੁਝ
ਬਸ ਸਵੇਰੇ ਉੱਠ ਕੇ ਪੰਜ ਵਜੇ ਜਿੰਮ ਜਾਈਦਾ ਘਰ ਆ ਕੇ ਡਾਇਟ ਵਗੈਰਾ ਖਾਈ ਦੀ ਏ।
ਤੁਹਾਡੀ ਹੋ ਗਈ ਹੈ ਪਲੱਸ ਟੂ।
ਸਾਡੀ ਹੋ ਗਈ ਆ ਪਲੱਸ ਟੂ ਆਪਾਂ ਹੈਗੇ ਹ ਸੈਕਿੰਡ ਏਯਰ ਚ ਹੈਗੇ ਹਾਂ।
ਅੱਛਾ ਕਿਹੜੇ ਕੋਲੇਜ ਪੜ੍ਹਾਦੇ।
ਗੁਰੂ ਨਾਨਕ ਖਲ ਖਾਲਸਾ ਕਾਲਜ।
ਵਧੀਆ ਹੈਗਾ ਕਾਲਜ ਤੇ।
ਹਾਂਜੀ।
ਹਮ
ਤੇ ਅੱਜ-ਕੱਲ ਬਾਹਰ ਦਾ ਜ਼ਿਆਦਾ ਖਾਣਾ ਨੀ ਚਾਹੀਦਾ ਪਤਾ ਨੀ ਕੀ ਪਤਾ ਨੀ ਕੀ ਪਾਉਂਦੇ ਨੇ ਉਹਦੇ ਚ ਕੀ ਨਹੀਂ ਪਾਉਂਦੇ ਲੋਕ ਅੱਜ ਕੱਲ ਦੀ ਜਨਰੇਸ਼ਨ ਇੰਨਾ ਵਾਰ ਦਾ
ਸਾਡੇ ਸਾਹਮਣੇ ਕੁਛ ਨੀ ਬਣ ਰਿਹਾ।
ਹਾਂ
ਹਮ
ਹੁਣ ਕੀ ਕਰ ਸਕਣੇ ਆ। ਕਿਸੇ ਨੂੰ ਰੋਕ ਸੁ ਨਾ ਸਕਦੇ ਆ ਬਾਹਰ ਦਾ ਖਾਣ ਤੋ ਹਾਂ।
ਆਪਣੇ ਤੇ ਕੰਟਰੋਲ ਹੋਣਾ ਚਾਹੀਦਾ ਬਸ।
ਹੁਣ ਹੁਣ ਜਿਵੇਂ ਆਪਾਂ ਗਏ ਆਂ
ਕਿੱਧੇ
ਅੰਬਰਸਰ ਜਾਈਦੈ।
ਬਸ ਅੰਬਰਸਰ ਇ।
ਹਾਂਜੀ।
ਵਧੀਆ ਹੈਗਾ ਉੱਧਰ ਦਾ ਸਬ।
ਉਸ ਤੋਂ ਬਾਅਦ ਆਪਾਂ ਗਏ ਸੀ ਵੈਸ਼ਨੋ ਦਰਬਾਰ।
ਹਾਂ ਵਧੀਆ ਕੋਮ ਆਔ ਮਤਲਬ
ਆ ਕੋਮਾਇਆ
ਸੋ ਵਧੀਆ ਗੱਲ ਏ।
ਹੂੰ ਤੁਸੀਂ ਸੁਣਾਓ ਹੋਰ ਕਿੱਧਰ ਜਾਣਾ ਹੁਣ ਘੁੰਮਣ?
ਹੁਣ ਅ ਦੁਬਾਰਾ ਦੇਖਾਂਗੇ ਕਿਤੇ। ਹਾਲੇ ਤਾਂ ਮੁਸ਼ਕਿਲ ਹੀ ਹੈਗਾ ਸਕੂਲ ਖੁੱਲ੍ਹਣ ਵਾਲਿਆਂ ਨੇ ਪੰਜ ਛੇ ਦਿਨ ਰੈਹਗਏ ਨੇ।
ਆ ਇਹ ਵੀ ਗੱਲ ਏ।
ਹੂੰ ਕੰਮ ਵੀ ਕਰਨਾ ਹਲੇੇ ਥੋੜਾ ਬਹੁਤ ਕੰਮ ਪਿਆ ਹੈਗਾ।
ਅੱਛਾ ਮਤਲਬ ਅੱਧੇ ਮਤਲਬ ਕਿ ਕਰ ਲੈ ਥੋੜਾ ਬਹੁਤਾ।
ਨਹੀਂ ਅੱਧਾ ਤਾਂ ਹੋਇਆ ਪਿਆ ਬਸ ਇੱਕ-ਦੋ ਇ ਕਰਦੀ ਫਾਈਲ ਰਹਿ ਗਈ ਉਹਨੂੰ ਸਜਾਣਾ ਹੈਗਾ ਬਸ ਬਸ ਬਾਕੀ ਸਾਰਾ ਕੰਮ ਤੇ ਹੋਯਾ ਪਿਆ।
ਹੋਰ ਸੁਣਾਓ ਆਪਣੇ ਬਾਰੇ ਕੁਛ।
ਹੁਨ ਮੈਂ ਪਹਿਲੇ ਪਹਿਲੇ ਮੈਂ ਦਿੱਲੀ ਹੋਇਆ ਸੀ ਦਸ ਦਿਨ
ਅੱਛਾ।
ਫੇਰ ਦੋ-ਤਿੰਨ ਦਿਨ ਦੇਹਰਾਦੂਨ ਲਾ ਆਇਆ।
ਅੱਛਾ।
ਹੁਣ ਘਰ ਹੀ ਹੈਗੇਆ।
ਅੱਛਾ ਤੇ ਤੇ ਤੁਸੀਂ ਫਾਸਟ ਫੂਡ ਵਗੈਰਾ ਖਾਂਦੇ ਹੋ ਜਿੰਮ ਵਗੈਰਾ ਜਾਂਦੇ ਹੋ ਤੁਸੀਂ।
ਨਹੀਂ ਜਿੰਮ ਤੇ ਚਲੇ ਜਾਂਦੇ ਆਂ, ਪਰ ਫਾਸਟ ਫੂਡ ਬੜਾ ਕੰਮ ਖਾਈਦਾ ਆਪਾ।
ਅੱਛਾ ਤੇ ਔਰ ਸੁਣਾਓ ਬਾਈ ਫਾਸਟ ਫੂਡ ਲੋਕਾਂ ਨੂੰ ਖਾਣਾ ਚਾਹੀਦਾ ਨਹੀਂ।
ਨਹੀਂ - ਨਹੀਂ ਵੈਸੇ ਤਾਂ ਨਹੀਂ ਖਾਣਾ ਚਾਹੀਦਾ, ਕਦੇ ਹੋ ਗਿਆ ਮਹੀਨੇ ਦੋ ਮਹੀਨੇ ਚ ਇੱਕ ਵਾਰ ਵੈਸੇ ਰੋਜ਼ ਤੇ ਨੀ।
ਆਂ ਇਹ ਤਾਂ ਗੱਲ ਏ ਜੋ ਬੰਦਾ ਰੋਜ਼ ਖਾਂਦਾ ਹੈ। ਉਹਦੇ ਨਾਲ ਠੀਕ ਰਦੀ ਜਿਵੇਂ ਸਾਡੇ ਗਲੀ ਚ ਇੱਕ ਬੰਦਾ ਸੀ। ਫਾਸਟ ਫੂਡ ਖਾਣ ਨਾਲ ਮਾਰੀਆਂ।
ਅੱਛਾ।
ਹਾਂਜੀ ਹੁਣ ਅੱਜ - ਕੱਲ ਦੀ ਜਨਰੇਸ਼ਨ ਦਾ। ਹਾਂਜੀ ਅੱਜ - ਕੱਲ ਦੀ ਜਨਰੇਸ਼ਨ ਦਾ ਕੀ ਕਰੀਏ।
ਹਾਂ ਬੱਸ। ਕੀ ਕਰ ਸਕਦਾ ਆਪ ਕਿਸ ਹੱਥ ਤੇ ਫੜ ਨਹੀਂ ਸਕਦੇ ਹੁਣ।
ਹਾਂ ਬਿਨ ਰਹਿਣ ਦੇ ਨਾ ਖਾ।
ਉਹਨਾਂ ਨੇ ਕਿਹੜਾ ਮੰਣਨਾ ਹੈਗਾ।
ਔ ਤਾਂ ਆਪਣਾ ਸਰੀਰ ਵੇਖਣਗ ਹੁਣ। ਆਪਣਾ ਸਰੀਰ ਵੇਖਣਾ ਆਪਾਂ ਜਿਵੇਂ ਜਿੰਮ ਜਾਈਦਾ। ਆਪਾਂ ਜਿਵੇਂ ਜਿੰਮ ਜਾਈਦਾ ਆਪਾਂ ਆਪਣੀ ਡਾਇਟ ਬਾਰੇ ਸੋਚੀ ਦਾ ਉਹ ਆਪਣਾ।
ਹਾਂ - ਹਾਂ ਤੁਸੀਂ ਵਧੀਆ ਚੱਲ ਰਹੇ ਹੋ।
ਹਮ ਤੇ ਤੁਸੀਂ ਯੋਗਾ ਵਗੈਰਾ ਦਰੀਦੀ ਏ।
ਨਾ ਯੋਗਾ ਯੌਗਾ ਤੇ ਨੀ ਕਰਦੇ ਭਰਾ ਲੈ।
ਅੱਛਾ।
ਪਹਿਲੇ ਤਾਂ ਉਠਿਆ ਆਰਾਮ ਨਾਲ ਬਾਰਾਂ ਇੱਕ ਵਜੇ।
ਅੱਛਾ ਨਾ ਟੈੲਮ- ਟੈੲਮ ਦੀ ਕਦਰ ਕਰੋ।
ਹਾਂ ਬਸ ਇੱਕ ਸਾਲ ਹੋਰ ਫਿਰ ਆਪਾਂ ਵੀ ਹਾਂਜੀ - ਹਾਂਜੀ।
ਬਸ ਅੱਜ ਤੁਸੀਂ ਅਜੇ ਟੈਮ ਦੀ ਕਦਰ ਕਰੋਗੇ। ਏਦ ਕੇ ਟੈਮ ਤੁਹਾਡੀ ਕਦਰ ਕਰੇਗਾ।
ਸਹੀ ਗੱਲ ਏ ਸਹੀ ਗੱਲ ਏ।
ਅੱਜ ਤੁਸੀਂ ਜਲਦੀ ਉਠੋਗੇ।
ਹੋਰ ਰੋਟੀ ਖਾਲੀ ਏ।
ਰੋਟੀ ਖਾ ਲਈਏ।
ਕੀ ਬਣਾਆ ਸਬਜ਼ੀ ਅੱਜ।
ਅਸੀਂ ਬਣਾਇਆ ਸੀ ਬਾਹਰ ਗਈ ਸੀ ਪਰਵੀਨ ਤੇ।
ਆਹੋ ਵਧੀਆ - ਵਧੀਆ।
ਹਮ ਔਰ ਸੁਣਾਓ।
ਬਸ ਗਰਮੀ ਲੈਟ ਨੀ ਆ ਰਹੀ ਯਾਰ ਇੱਕ ਘੰਟਾ ਹੋ ਗਿਆ।
ਹਾਂ ਇਧਰ ਵੀ ਨੀ ਹੈ। ਹਾਂ
ਛੱਤ ਤੇ ਬੈਠੇ ਆਂ ਹਵਾ ਵੀ ਨੀ ਚੱਲ ਰਹੀ ਨਾ ਕੁੱਛ।
ਹਮ ਹੋਰ।
ਬਸ ਵਧੀਆ, ਹਾਂਜੀ।
ਐਜੂਕੇਸ਼ਨ - ਐਜੂਕੇਸ਼ਨ ਬਾਰੇ ਦੱਸੋ ਗਰਮੀਆਂ ਦੀ ਛੁੱਟੀਆਂ ਚੱ ਕੀ ਕਰਦੇ ਹੋ ਅੱਜ - ਕੱਲ।
ਉ ਹੋਲੀਡੇ ਹੋਮਵਰਕ ਕੀਤਾ ਸੀ, ਜਿਹੜਾ ਦਿੱਤਾ ਏ ਮੈਡਮਾਂ ਨੇ।
ਅੱਛਾ।
ਫਾਈਲ ਬਨਾਣ ਦਿੱਤੀ ਹੋਈ ਹੈ ਕੰਪਨੀਆਂ ਦੇ ਬਾਰੇ। ਉਹ ਬਨਾ ਰਹੇ ਆ ਨੈਟ ਤੋਂ ਵੇਖ ਕੇ।
ਅੱਛਾ ਤੁਸੀਂ ਖਾ ਲਈ ਰੋਟੀ ਵਗੈਰਾ
ਹਾਂਜੀ ਰੋਟੀ ਖਾ ਲਈ ਸੀ ਪਹਲੇ।
ਕੀ ਬਨਾਇਆ ਸੀ ਅੱਜ
ਉਹ ਕੁੱਛ ਬਣਾਇਆ ਤਾਂ ਨਹੀਂ ਸੀ ਫਿਰ ਮੈਗੀ ਖਾ ਲਈ ਹੁਣ ਤੇ
ਅੱਛਾ ਮੈਗੀ ਖਾਂਦੀ ਹੈ।
ਅੱਜ ਖਾਈਏ ਬੜੇ ਟੈਮ ਬਾਅਦ ਮੈਗੀ।
ਅੱਛਾ ਵੈਸੇੰ ਇੰਨੀ ਖਾਨੀ ਵੀ ਨੀ ਚਾਹੀਦੀ।
ਨਾ ਨਾ ਬੋਤ ਘੱਟ ਖਾਂਨਾ ਮੈਂ ਸਮਾਨ। ਅੱਜ ਨਾਲ ਬਿਲਕੁੱਲ ਸਬਜ਼ੀ ਕੁੱਸ਼ ਥੀ ਨਹੀਂ ਫੇਰ ਲੈਟ ਚਲੀ ਗਈ।
ਹਾਂਜੀ।
ਫੇਰ ਬਾਹਰ ਅੰਧੇਰਾ ਹੋ ਗਿਆ ਫੇਰ ਕਿੱਧਰ ਜਾਂਦਾ ਮੈਂ ਹੁਨ ਮੈਂ ਕਿਹਾ ਚੱਲ ਅੱਜ ਖਾ ਲੈਂਨੇ ਆ
ਹੁ ਐ ਤਾਂ ਗੱਲ ਏ। ਹੋਰ ਸੁਨਾਓ
ਹੋਰ ਹੁਨ ਘੁੰਮਣ ਦਾ ਪਲੈਨ ਕਿੱਥੇ
ਬਸ ਦੁਬਾਰਾ ਸ਼ਨੀਵਾਰ ਆਏਗਾ ਦੁਬਾਰਾ ਚਲੇ ਜਾਂਗੇ ਅੰਬਰਸਰ।
ਆਹ ਉੱਧਰ ਘੂੰਮ ਆਉ ਬਸ
ਹੋਰ ਹਾਂਜੀ ਬਸ ਦੋ ਤਿੰਨ ਗੁਰੂਦੁਆਰੇ ਹੈਗੇ ਨੇ ਉੱਧਰ। ਜਿਵੇਂ ਗੋਲਡਨ ਟੈਂਪਲ ਹੋ ਗਿਆ ਬਾਬਾ ਸ਼ਹੀਦ ਹਾਂਜੀ ਬਾਬਾ ਸ਼ਹੀਦਾ ਸਿੰਘ
ਦੋ ਤਿੰਨ ਗੁਰਦੁਆਰੇ ਮੈਂ ਘੁੰਮਿਆ ਸੀ ਪਿਛਲੇ ਮੰਥ ਗਿਆ ਸੀ ਨਾ ਮੈਂ
ਹਾਂਜੀ
ਹੁ ਤੇ ਘੁੰਮ ਕੇ ਆਇਆ ਸੀ ਮੈਂ ਦੋ ਤਿੰਨ ਗੁਰਦੁਆਰੇ ਗਿਆ ਸੀ। ਇੱਕ ਦਿਨ ਲਈ ਗਿਆ ਸੀ ਨਾ ਮੈਂ ਜੈਂਦਾ ਟੈਮ ਵੀ ਨਹੀਂ ਸੀ ਘੁੰਮਨ ਦਾ।
ਆਪਾਂ ਵੀ ਇੱਕੋ ਦਿਨ ਆਸਤੇ ਜਾਈਦਾ।
ਹਾਂ ਬਸ ਸ਼ਨੀਵਾਰ ਗਏ ਸੀ ਆਪਾਂ ਐਤਵਾਰ ਸ਼ਾਮੀ ਘਰ ਆ ਗਏ ਸੀ।
ਆਪਾਂ ਵੀ ਐਵੇਂ ਕੀਤਾ।
ਆਪਾਂ ਕਏ ਸਰਬਜ਼ੀਆਂ
ਆਪਾਂ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਜਾਈਦਾ ਬਾਬਾ ਬੁੱਢਾ ਸਿੰਘ ਜਾਈਦਾ। ਬਾਬਾ ਬੁੱਢਾ ਸਿੰਘ ਜਾਈਦਾ ਤੇ ਬਾਬਾ ਸ਼ਹੀਦਾ ਸਾਹਿਬ ਜਾਈਦਾ।
ਹਾਂ ਹਾਂ
ਤੁਸੀਂ ਕਿੱਧਰ ਕਿੱਧਰ ਗਏ ਸੀ
ਮੈਂ ਬਸ ਅੰਮ੍ਰਿਤਸਰ ਗਿਆ ਸੀ ਗੋਲਡਨ ਟੈਂਪਲ।
ਹਾਂਜੀ।
ਫੇਰ ਮੈਂ ਕਿ ਨਾਮ ਬਾਬਾ ਦੀਪ ਜੀ ਦੇ ਗੁਰਦੁਆਰੇ ਗਿਆ ਸੀ।
ਹਾਂਜੀ।
ਤੇ ਇੱਕ ਗੁਰਦੁਆਰੇ ਹੋਰ ਗਿਆ ਸੀ ਮੈਂ ਉਹਦਾ ਨਾਮ ਭੁੱਲ ਗਿਆ ਗੁਰਦੁਆਰੇ ਈ ਬਥੇਰੇ ਹੇਗੇ ਨੇ ਨਾ ਨਾ ਯਾਦ ਨਹੀਂ ਰਹਿੰਦਾ ਮੈਨੂੰ। ਹ
ਹੁ ਮੈਂ ਤਾਂ ਗੱਲ ਹੈ ਜਲਿਆਂ ਆਲਾ ਬਾਗ ਨਹੀਂ ਗਏ
ਨਾ ਉਸ ਟਾਈਮ ਟੈਮ ਨੀ ਸੀ ਹੁਨ ਬਸ ਬਾਅਦ ਦੀ ਬਾਅਦ ਚੱਕਰ ਲਾਵਾਂਗੇ ਦੋੋ ਤਿੰਨ ਦਿਨ ਦਾ।
ਆ
ਫੇਰ ਕਰਾਂਗੇ ਐਕਸਪਲੋਰ ਸਾਰੀ ਜਗਾ।
ਐ ਤਾ ਗੱਲ ਏ ਓਦਾ ਤਾਂ ਹੋਰਾ ਨੇ ਸਾਰਾ ਕੁੱਛ ਵੇਖਣਾ ਤੇ ਟੈਮ ਤਾਂ ਚਾਈਦਾ।
ਟੈਮ ਚਾਈਦਾ, ਚਾਰ ਪੰਜ ਦਿਨ ਹੋਨ ਨਾ ਫੇਰ ਤੇ ਬੁੰਦਾ ਆਰਾਮ ਨਾਲ ਘੁੰਮ ਵੀ ਸਕਦਾ। ਵੈਸੇ ਤਾਂ, ਇੱਕ ਦਿਨ ਚ ਦੋ-ਤਿੰਨ ਗੁਰਦੁਆਰੇ ਕਵਰ ਹੁੰਦੇ ਨੇ ਬਸ।
ਹੂੰ। ਹੁਨ, ਹੁਨ ਜਾਣਾ ਏ ਕਿੱਦਰ ਘੁੰਮਣ? ਅੱਛਾ। ਅੱਛਾ ਤੇ ਹੋਰ ਸੁਣਾਓ?
ਬਸ ਵਦੀਆ, ਗਰਮੀ ਨੇ ਪਰੇਸ਼ਾਨ ਕੀਤਾ ਦਾ ਈ ਏਦਰ।
ਏਦਰ ਵੀ ਗਰਮੀ ਬੋਤ ਏ ਅੱਜ-ਕੱਲ ਦੀ ਗਰਮੀ ਤਾਂ ਬੋਤ ਏ, ਪਰ ਜੇੜੇ ਮਜ਼ਦੂਰ ਕੰਮ ਕਰਦੇ ਨੇ ਇੰਨੀ ਦੁਪੈਰ ਇੰਨੀ
ਹਾਂ ਔਰ ਮਜਬੂਰੀ ਹੈਗੀ ਓਨਾਂ ਦੀ।
ਹੂੰ ਅਰ ਜੋ ਆਜ ਕਮ ਹੂੰ ਅਰ ਜੋ ਆਜ ਕੰਮ ਕਰਨਗੇ ਕੱਲ ਓਨੂੰ ਵਦੀਆ ਫਲ ਮਿਲੇਗਾ।
ਹੂੰ।
ਤੇ ਔਰ, ਅਰ ਜੋ ਅੱਜ ਮੈਨਤ ਕਰਨਗੇ ਓਨੂੰ ਮੈਨਤ ਦਾ ਫਲ ਮਿਲੇਗਾ।
ਮਿਲੇਗਾ, ਮਿਲੇੇਗਾ ਜ਼ਰੂਰ ਮਿਲੇਗਾ ਮੈਂਨਤ ਜਿੰਨੇ ਕਰ ਲਈ ਨਾ ਓ ਅੱਗੇ ਮਾਰ ਨੀ ਖਾਂਦਾ ਕਦੇ।
ਹਾਂ ਐ ਗੱਲ ਏ। ਹੋਰ ਸੁਣਾਓ?
ਹੋਰ?
ਬਸ ਏਦਰ ਗਰਮੀ ਬੜੀ ਐ ਕੀ ਕਰੀਏ ਹੁਨ।
ਕੀ ਕਰੀਏ ਯਾ ਆਪਾ ਪਰੇਸ਼ਾਨ ਹੋਏਦੇ ਆਪਾ ਵੀ
ਇੱਕ ਲੈਟ ਵੀ ਜ਼ਾਦਾ ਜਾਂਦੀ ਐ ਗਰਮੀ ਚ।
ਹੋਰ, ਓ ਵੀ ਰਾਤੀ ਸੁਬੇ ਤੇ ਚਲੇ ਜੇ ਕੋਈ ਦਿੱਕਤ ਨੀ ਹੁੰਦੀ ਰਾਤੀ ਤੇ ਬੰਦਾ ਪਰੇਸ਼ਾਨ ਈ ਹੋ ਜਾਂਦਾ ਪੂਰਾ, ਇੱਕ ਤੇ ਅੰਦੇਰਾ ਉਤੋਂ ਓਮਸ ਇੰਨੀ ਹੋਈਦੀ ਏ।
ਹੂੰ, ਪਰ ਅੱਜ-ਕੱਲ ਤੇ ਏਸੀ ਦੇ ਬਗੈਰ ਵੀ ਨੀ ਰਿਆ ਜਾਂਦਾ।
ਹੈ ਨਾ-ਨਾ ਪੰਖੇ ਦੀ ਤੇ ਹਵਾ ਨੀ ਹੈਗੀ।
ਹਾਂ। ਜੀਦੇ ਘਰ ਏਸੀ ਹੈਗਾ ਓ ਆਰਾਮ ਨਾਲ ਸੌਂਦਾ, ਜੀਦੇ ਘਰ ਨਈਂ ਐ, ਓਨੂੰ ਤਾਂ ਮਜਬੂਰੀ ਐ ਸੋਣਾ।
ਓਨੂੰ ਮਜਬੂਰੀ ਹੈਗੀ ਐ ਸਈ ਗੱਲ ਐ।
ਹੋਰ ਸੁਣਾਓ?
ਦਸ ਵਦੀਆ।
ਚਲੋ ਠੀਕ ਐ।
ਠੀਕ ਐ ਜੀ ਠੀਕ ਐ।
ਸਸ੍ਰੀ ਕਾਲ।